ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ, ਹੋਰ ਦੱਸੋ ਕਿਵੇਂ ੳ?
ਵਧੀਆ-ਵਧੀਆ, ਤੁਸੀਂ ਸੁਣਾਓ ਠੀਕ ਠਾਕ?
ਹਾਂਜੀ, ਬਸ ਵਧੀਆ-ਵਧੀਆ, ਹੋਰ ਨਾਸ਼ਤਾ ਵਗੈਰਾ ਹੋਗਿਆ?
ਹਾਂਜੀ, ਨਾਸ਼ਤਾ ਕਰ ਲਿਆ। ਅੱਜ ਆਪਾਂ ਸ ਹਾਂਜੀ ਸੈਂਡਵਿਚ ਖਾਧੇ ਸੈਂਡਵਿਚ, ਮੈਂ ਕਹਿੰਦਾ ਨਜ਼ਾਰੇ ਆ ਕੇ ਕਿਤੇ, ਉ ਹੋਏ! ਨਾਲ ਆਪਾਂ ਪੀਤੀ, ਥੋੜ੍ਹੀ-ਥੋੜ੍ਹੀ ਚਾਹ ਸੈਂ ਸੈਂ ਸੈਂਡਵਿਚ ਬਣਾਏ ਦੇ, ਸੈਂਡਵਿਚ ਘਰੇ ੳ ਟੋਸਟਰ ਦੇ ਵਿੱਚ ਬਣਾਉਂਦੇ ਨੇ, ਟੋਸਟਰ 'ਚ ਅਹ, ਹਾਂਜੀ ਆਲੂ-ਆਲੂ ਉਹ ਆਲੂ ਪਿਆਜ ਪਾ ਕੇ, ਟੋਸਟਰ ਦੇ ਵਿੱਚ ਜਿਹੜੇ ਬਣਾਉਂਦੇ ਆ, ਸੋਸ-ਸੂਸ ਪਾ ਕੇ, ਸਾਰੀ ਮਿਉਨੀਸ ਵਗੈਰਾ ਲਗਾ ਕੇ
ਹਾਂਜੀ-ਹਾਂਜੀ।
ਉਹ ਮੈਂ ਕੈੰਨਾ, ਫਿਰ ਅਪਨਾ ਮਿਉਨੀਸ ਪਾਈ, ਅਪਨਾ ਪਹਿਲੇ ਤੇ ਮਿਸ ਬਨਾਈ ਦੀ, ਜੇੜੀ ਮਿਸ ਬਨਾਂਦੇ ਆ ਨਾ ਆਲੂਆਂ ਦੀ। ਆਲੂ ਤੇ ਪਿਆਜ ਦੀ ਮਿਸ ਹਾਂ, ਆਲੂ- ਪਿਆਜ ਦੀ ਮਿਸ ਬਨਾਈ, ਫੇਰ ਬ੍ਰੈਡ ਦੇ ਉਹ ਦੇ ਵਿੱਚ ਬ੍ਰੈਡ ਦੇ ਵਿੱਚ ਭਰੇ, 'ਤੇ ਉਸ ਤੋਂ ਬਾਦ ਆਪਾਂ ਓਦੇ ਵਿੱਚ ਜਿਵੇਂ ਬਾਜ਼ਾਰ ਨੀ ਬਨਾਂਦੇ ਸੈਂਡਵਿਚ, ਜਿਵੇਂ ਓ ਮਿਉਨੀਸ ਵਗੈਰਾ। ਪਾ ਦਿੰਦੇ ਆ, ਓਦਾਂ ਮਿਉਨੀਸ ਪਾਈ ਵਾਈਟ। ਇੱਟ ਵਾਲੀ ਇੱਕ ਉਹ ਵਾਲੀ ਆਪਨਾ, ਜੇਹੜੀ ਹੁੰਦੀ ਏ ਥੋੜ੍ਹੀ ਮਿਰਚਾਂ ਵਾਲੀ ਜੀ। 'ਤੇ ਉਹ ਹਾਂ, ਹਾਂ, ਹਾਂ। ਤੇ ਓ ਵਾਲੀ ਪਾ ਕੇ, ਫੇਰ ਆਪਨਾ ਥੋੜ੍ਹੀ ਮਿੱਠੀ ਸੋਸ ਪਾਈ ਏ ਵਿੱਚ। ਤੇ ਫੇਰ ਟੋਸਟਰ ਈ ਰੱਖ ਤੇ ਮੈਂ ਕਹਿੰਨਾ, ਏਹ ਏਨਾ ਨਜ਼-ਨਜ਼ਾਰੇ ਆਏ ਨਾ ਖਾਨ ਦੇ, ਇੱਕ ਤੇ ਮਾਹਾਰਾਜ, ਇੱਕ ਤੇ ਮਾਹਾਰਾਜ ਦੀ ਕਿਰਪ। ਤਨ ਨਾਲ ਮੌਸਮ ਇੰਨਾ ਸ਼ਾਨਦਾਰ ਬਨਿਆ ਦੈ, ਤੇ ਬਸ ਮੈਂ ਕੈੰਹਨਾ, ਮੀਂ ਪੈ ਜਵੇ। ਖੁਲ੍ਹਾ, ਓਦਾਂ ਦੇ ਹਾਂ, ਮੌਸਮ ਤੇ ਵਦੀਆ ਬਨਿਆ ਦੈ। ਓ ਫੇਰ, ਓ ਫੇਰ ਖਾਦੇੇ ਬ੍ਰੈਡ ਆਪਾਂ। ਤੇ ਨਾਲ ਚਾਹ ਪੀਤੀ, ਐਂ ਨਜ਼ਾਰੇ ਹੋ ਗਏ, ਢਿੱਡ ਫੁੱਲ ਹੋ ਗਿਆ ਚੰਗੀ ਤਰ੍ਹਾਂ। ਹੁਨ ਦੁਪਹਿਰ ਤੱਕ ਸਾਨੂੰ ਭੁੱਖ ਨੀ ਲੱਗਨੀ, ਤਿੰਨ-ਤਿੰਨ ਵਜੇ ਤੋਂ ਪਹਿਲਾਂ। 'ਤੇ ਐਹ ਸਗੋਂ ਵੈਸੇ ਜਦੋਂ ਠੰਡਾ ਮੌਸਮ ਹੋਵੇ ਨਾ, ਹੈਲੋ!
ਹਾਂਜੀ-ਹਾਂਜੀ, ਹਾਂਜੀ।
ਮੈਂ ਕੇਆ, ਜਦੋਂ ਇਹ ਠੰਡਾ ਮੌਸਮ ਹੋਵੇ ਨਾ, ਫ਼ਿਰ ਕੁਛ ਨਾ ਏਦਾਂ ਦੀਆਂ ਚੀਜ਼ਾਂ ਖਾਨ ਤੇ ਜੀਅ ਕਰਦਾ।
ਹਾਂ, ਉਹ ਤੇ ਹੈ ਈ ਐ, ਸੈਡਵਿਜ ਹੋ ਗਿਆ, ਬ੍ਰੈਡ ਪਕੌੜੇ ਵਗੈਰਾ।
ਬਿਲਕੁਲ ਓਦਾਂ, ਜਿਵੇਂ ਗਰਮੀ ਹੁੰਦੀ ਏ ਫਿਰ ਬੰਦਾ ਕੈਹਂਦੈ, ਰੋਟੀ ਖਾਨ ਦੇ ਜੀਅ ਨੀ ਕਰਦਾ ਪੇਆ, ਆਪਨਾ ਗੋਂਦਕਤੀਰਾ, ਅਪਨਾ-ਆਪਨਾ। ਪੀ ਲਓ ਜਾਂ ਨਿੰਬੂ ਪਾਨੀ ਪੀ ਲਓ, ਹਾਂ, ਜਾਂ ਫੇਰ ਆਪਨਾ ਮਜੀਠ। ਟੋਪ ਬਣਾ ਲਓ, ਆਹ ਚੀਜ਼ਾਂ ਤੇ ਫਿਰ ਦਿਲ ਕਰਦੈ, ਤੇ ਯਾ ਫੇਰ ਰੂਹ ਅਫਜ਼ਾ। ਬਨਾ ਲਓ ਹੈ ਨਾ, 'ਤੇ ਅੱਜ ਮੌਸਮ ਇੰਨਾ ਜ ਅੱਜ ਮੌਸਮ ਇੰਨਾ ਸ਼ਾਨਦਾਰ ਹੈਗਾ, ਤੇ ਫੇਰ ਤਾਂ ਦਿਲ ਕਰ ਪੇਆ, ਮੈਂ ਕੇਆ, ਚੱਲ ਬਈ। ਆਪ ਬਨਾ ਕੇ ਫੇਰ ਖਾਂਨੇ ਆਂ।
ਅੱਛਾ-ਅੱਛਾ, ਆਪੇ ਬਨਾਏ ਸੀ, ਵਾਹ! ਤੁਹਾਨੂੰ ਆਂਦਾ ਸੈਂਡਵਿਚ ਬਨਾਨੇ?
ਹਾਂ, ਲੈ ਕਮਾਲ ਹੋ ਗਈ! ਸਾਰਾ ਕੁਛ ਕਰ ਲਈਦੈ, ਏਦੇ 'ਚ ਕੀ ਏ? ਹੋਰ ਮੈਂ?
ਰੂਹ ਆਫਜੂ ਵਗੈਰਾ ਬਨਾਨੇ।
ਸੈਂਡਵਿਜ-ਸੈਂਡਵਿਜ ਨੂੰ ਟਾਈਮ ਥੋੜੀ ਲੱਗਦੈ ਬਨਾਦਿਆਂ, ਬਨਾ ਲਈਦੈ, ਬ੍ਰੈਡ ਪਕ ਪਕੋੋੜੇ ਬੜੇ ਸਵਾਦ ਬਨੰਦੇ ਆ, ਹੈਲੋ! ਹੈਲੋ, ਅ ਆਵਾਜ਼ ਆਂਦੀ ਪਈ ਏ ਨਾ ਮੇਰੀ? ਮੈਂ ਕੇਆ, ਬ੍ਰੈਡ ਪਕੋ ਮੈਂ ਕੇਆ, ਬ੍ਰੈੱਡ ਪਕੌੜੇ ਬੜੇ ਸਵਾਦ ਬਨਦੇ ਜੇ, ਬ੍ਰੈਡ ਪਕੌੜੇ ਵਿੱਚ ਆਲੂਆਂ ਦੀ ਮਿਸ ਭਰ ਕੇ।
ਅੱਛਾ-ਅੱਛਾ। ਆਲੂਆਂ ਦੀ ਮਿਸ, ਪਿਆਜ਼ -ਪਿਓਜ਼ ਪਾ ਕੇ ਬਨਾਂਦੇ ਓ ਨਾ?
ਪੰਜਾਬ ਦੇ 'ਚ ਤੁਸੀ ਭਾਵੇਂ ਖਾਧ।
ਹਾਂਜੀ-ਹਾਂਜੀ।
ਹਾਂਜੀ। ਬਈ!
ਹਾਂਜੀ, ਤੁਹਾਡੀ ਆਵਾਜ਼ ਵਿੱਚੋਂ, ਕੱਟ ਗਈ ਸੀ ਹੁਨ ਸਹੀ ਆ ਰੀ ਐ।
ਅੱਜ ਦੇਵ ਚੇਨ? ਤੋ ਪਨੀਰ ਪਾ ਚਾਏ, ਚਾਅ ਦੇ ਨਾਲ ਈ ਮਜ਼ਾ ਆਉਂਦਾ। ਏਅ ਮਤਲਬ ਕਿ ਬ੍ਰੇਕਫਾਸਟ ਚੀ ਮਜ਼ਾ ਨੀ ਆਂਦਾ। ਬ੍ਰੇਕਫਾਸਟ ਚ ਤੁਸੀਂ ਸੈਂਡਵਿਚ ਵਗੈਰਾ ਚਲੋ ਹਲਕਾ-ਫੁਲਕਾ ਖਾ ਸਕਦੇ ਆਂ, ਪਰ ਡਾ ਹੈਵੀ ਹੋ ਜਾਂਦਾ ਓਹ। ਔਰ ਬੰਦੇ ਨੇ ਏਕ ਈ ਖਾਦਾਂ ਤੇ ਔ ਦੁਪੈਰ ਰੋੱਟੀ-ਰੂਟੀ
ਆ ਹੈਵੀ ਹੋ ਜਾਂਦਾ ਫੇਰ ਓਹ।
ਹਾਂ, ਓਹ ਸ਼ਾਮ ਨੂੰ ਐ ਚੀਜ਼ਾਂ ਸ਼ਾਮ ਨੂੰ ਸਵਾਦ ਲੱਗਦੀਐਂ, ਜਿੱਦਾਂ ਮਟਰ ਹੋ ਗਏ, ਹੁਣ ਮਟਰ ਸਮੋਸਾ ਤੇ ਐਹ ਚਾਹ ਦੇ ਨਾਲ ਸ਼ਾਮ ਨੂੰ ਐਹ ਚੀਜ਼ਾਂ ਸਵਾਦ ਲੱਗਦੀਆਂ ਨੇ।
ਤੇ ਹੈ ਆ ਸੇਵੀਆਂ ਮੋਟੀ ਆਲੀ ਵੇਸਣ ਦੀਆ ਆਂਦੀਆਂ ਨੇ। ਓਹ ਵੀ ਬੜੀ ਸਵਾਦ ਲੱਗਦੀ ਏ, ਕਿਸੇ ਲੇ।
ਹਾਂ, ਮੈਂ ਤੇ ਨਮਕੀਨ ਦਾ ਬੜਾ ਸ਼ਕੀਨ ਹੈਗਾ। ਨਮਕੀਨਾ ਮੈਨੂੰ ਜੇੜੀ ਮਰਜ਼ੀ ਖਵਾ ਦੋ, ਹਰ ਤਰ੍ਹਾਂ ਦੀ ਨਮਕੀਨ ਮੈਂ ਖਾ ਲੈਣਾ। ਸਵਾਦ ਲੱਗਦੀਆਂ ਨਮਕੀਨਾ। ਮਿੱਠਾ ਏਨਾ ਨੀ ਸਵਾਦ ਲੱਗਦਾ ਜਿੰਨਾ ਕੁ ਓਹ
ਨਮਕੀਨ, ਹਾਂਜੀ, ਹਾਂਜੀ। ਓ ਤਾਂ ਹੈ ਈ ਐ, ਪੋਹਾ ਵਗੈਰਾ ਹੀ ਬਣਾ ਲੈਂਦੇ ਹੋਗੇ ਫੇਰ ਤੇ ਤੁਸੀਂ?
ਹੁਣ ਸਵੇਰੇ ਹੁਣ ਸਵੇਰੇ ਆਪਾਂ ਜਦੋਂ ਚਾਹ ਪੀਂਦੇ ਆਂ ਨਾ, ਓਹ ਐਵੀ ਨੀ ਲਗਦਾ ਪੋਹੇ ਨੂੰ।
ਹਾਂਜੀ।
ਅਹੀਂ ਲੇਕੂ ਜੇੜੀ ਆਪਾਂ ਹੁਣ ਜਿਦੇ ਦਵਾਲੀ ਵਗੈਰਾ ਪੂਜਦੇਆਂ ਫੁੱਲੀਆਂ ਮਿਲਦੀਆਂ ਹੀ ਮੁਰੇ ਜਿਨੂੰ ਬੋਲਦੇ ਨੇ।
ਹਾਂਜੀ, ਹਾਂਜੀ। ਹਾਂਜੀ, ਹਾਂਜੀ-ਹਾਂਜੀ। ਹੈਲੋ। ਹੈਲੋ ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ, ਤੁਆਡੀ ਵਾਜ਼ ਕੱਟੀ ਗਈ ਵਿੱਚੋ, ਹੈਲੋ। ਹੈਲੋ। ਦੀਦੀ ਵਾਜ਼ ਕੱਟੀ ਗਈ ਏ ਵਿੱਚੋਂ, ਹੈਲੋ। ਹੈਲੋ। ਹੈਲੋ। ਹੈਲੋ। ਹੈਲੋ, ਤੇ ਵਾਜ਼ ਈ ਕਟੀ ਗਈ ਐ। ਹੈਲੋ, ਵੀਰ ਜੀ ਤੋਡੀ ਵਾਜ਼ ਕਟੀ ਗਈ ਐ ਵਿੱਚੋਂ। ਹੈਲੋ। ਹੈਲੋ। ਹੈਲੋ। ਹੈਲੋ, ਅੱਛੀ ਲੱਗਰੀ ਏ ਅੱਛੀ ਲੱਗਦੀ ਏ, ਹੈਲੋ। ਆਵਾਜ ਨੀ ਆ ਰੀ ਐ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ ਵੀਰ ਜੀ, ਵਾਜ਼ ਨੀ ਆ ਰੀ ਐ ਬਿਲਕੁਲ ਵੀ ਤੁਵਾਡੀ ਨੈਟਵਰਕ ਵਿੱਚ ਆਓ। ਹੈਲੋ। ਐਲੋ। ਵੀਰ ਜੀ ਅਵਾਜ਼ ਨੀ ਆਰੀ ਥੋਡੀ। ਨੈਟਵਰਕ ਵਿੱਚ ਆਓ। ਨੈਟਵਰਕ ਇਸ਼ੂ ਹੋ ਰਿਐ ਬੋਤ ਜੈਦਾ। ਹੈਲੋ।
ਵੀਰ ਜੀ ਆਵਾਜ਼ ਨੀ ਆ ਰਹੀ ਤੁਹਾਡੀ। ਨੈਟਵਰਕ ਵਿੱਚ ਆਓ। ਨੈਟਵਰਕ ਇਸ਼ੂ ਬਹੁਤ ਜ਼ਿਆਦਾ ਹੋ ਰਿਹਾ ਆ। ਹੈਲੋ। ਹੈਲੋ। ਹੈਲੋ-ਹੈਲੋ। ਹੈਲੋ-ਹੈਲੋ। ਵੀਰ ਜੀ ਆਪਦੀ ਆਵਾਜ਼ ਨੀ ਆਰੀ ਨੈਟਵਰਕ ਵਿੱਚ ਆਓ ਥੋੜਾ ਨੈਟਵਰਕ ਇਸ਼ੂ ਹੈ। ਹੈਲੋ। ਆਵਾਜ਼ ਈ ਨਹੀਂ ਆ ਰਹੀ ਹੈ।